ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਵਧੀਆ ਤੁਸੀਂ ਸੁਣਾਓ।
ਬਸ ਬੱਚੇ ਬੱਚਿਆਂ ਨੁ ਰੋਟੀ ਰੋਟੀ ਦਿੱਤੀ ਸੀ ਖਾਂਦੇ ਪਿਆ। ਤੁਸੀਂ।
ਬਸ ਮੈਂ ਬਣਾ ਲਈ ਬਸ ਹੁਣ ਚਾਵਲ ਬਣਾਏ ਨੇ। ਮੈਨੇ ਦਾਲ। ਚਾਵਲ ਰੋਟੀ ਬਣਾਈ ਹੋਈ।
ਅੱਛਾ ਅੱਛਾ ਅੱਛਾ। ਹੋਰ ਤੇ ਲੇਟ ਖਾਂਦੇ ਹੋਣੇ ਹੋ ਤੁਸੀਂ।
ਖਾਣ ਲੱਗੇ ਸੀ। ਤੇ ਮੈਂ ਦੋ ਮਿੰਟ ਬਹਿੰਦੀ ਆਾਂ ਫੇਿਰ ਖਾਂਦੀ ਹ ਬਣਾ ਕੇ ਆ ਇੱਕ ਦਾ ਮਨ
ਹਾਂ। ਇੱਕਦਮ ਮਨ ਨੀ ਕਰਦਾ ਖਾਣ ਤੇ
ਹੋਰ ਕੀ ਬਣਾਇਆ।
ਮੈਂ ਮੁੰਗਰਾ ਬਨਾਇਆ ਸੀ। ਹਾਂਜੀ, ਓ ਖਾਧੀ ਸੀ ਦੁਪਹਿਰੇ। ਮਖਰੋਨੀ ਬਨਾਏ ਸੀ, ਤੇ ਓ ਕਹਿੰਦੀ ਮੰਮਾ, ਸੁ ਕੀ ਇਹ ਤੇ ਥੋੜ੍ਹੀ ਜਿਹੀ ਤਰੀ ਵਾਲੀ ਕੋਈ ਚੀਜ਼ ਬਣਾਓ, ਤੇ ਫਿਰ ਮੈਂ ਮੁੰਗਰਾ ਬਣਾ ਲਿਆ ਸੀ।
ਹਰ ਮੌਸਮ ਕਿਹੋਜਾ ਤਾਡੇ ਉੱਤੇ?
ਹਾਂਜੀ? ਮੌਸਮ ਦਾ ਤੇ ਕੁਛ ਨਾ ਪੁੱਛੋ, ਕੁਛ ਨਾ ਪੁੱਛੋ। ਹਾਂ ਕਰਦੀ ਇਦਾਂ ਹੀ ਵੇਟ ਕਿਚਨ ਵਿੱਚ ਤੇ ਰੋਟੀ ਖਾਨਾ ਵੀ ਨੀ ਬਨਦਾ ਪਿਆਏ, ਇਨਾ ਪਸੀਨੇ ਤੇ ਪਸੀਨਾ ਆਈ ਜਾਂਦਾ।
ਪੱਖੇ ਥੱਲੇ ਵੀ ਨੀ ਬਿਆਨ ਹੁੰਦਾ ਬਹਿ ਤੇ
ਹਾਂਜੀ, ਏਸੀ ਦੇ ਬਗੈਰ ਤਾਂ ਬਿਲਕੁਲ ਹੀ ਨਹੀਂ ਵੈਨ ਹੁੰਦਾ ਪਿਆ। ਤੇ ਹੁਨ ਉਹ ਵੀ ਸਾਰਾ ਦਿਨ ਹੀ ਨਾ ਚੱਲਨਾ ਚਾਈਦਾ।
ਹਮ, ਉਹੀ ਕੂਲਰ ਲਗਾਇਆ। ਮੈਂ ਕਿਹਾ ਹੁਣ ਇਹ ਬੰਦ ਕੀਤਾ ਹ, ਰਾਤੀ ਵੀ ਚਲਾਉਣਾ ਥੋੜੀ ਰੈਸਟ ਹੋ ਜੇ।
ਹਮ, ਹੋਰ ਸਭ ਠੀਕ -ਠਾਕ ਏ। ਤੁਹਾ ਹਾਂਜੀ।
ਹਾਂਜੀ ਵਧੀਆ ਮੈਂ ਕਿਹਾ।
ਅੱਛਾ ਅੱਛਾ ਤੁਹਾਡੇ ਮੌਸਮ
ਬਹੁਤ ਗਰਮੀ ਬਹੁਤ ਜ਼ਿਆਦਾ ਮੈਂ ਕਹਿੰਦੀ ਹਾਂ ਬਰ ਜਾਵੇ ਕੋਈ ਨਾ। ਸ਼ਾਮ ਦੀ ਹਵਾ ਐ ਗਰਮੀ ਹੈ।
ਥੋੜੇ ਹੋਜਣ ਥੋੜੇ ਹੋਜ।
ਪਸੀਨੇ ਨਾਲ ਨਹਾਤਾ ਜਾਂਦਾ ਬਾਰ ਬਾਰ। ਪਸੀਨੇ ਨਾਲ ਨਹਾਤਾ ਜਾਂਦਾ ਮੈਂ ਕਿਹਾ ਬਾਰ ਬਾਰ।
ਹੈਲੋ।
ਹਾਂਜੀ ਹਾਂਜੀ। ਮੈਂ ਕਿਆ ਗਰਮੀ ਹਾਂ, ਮੈਂ ਕਿਆ ਗਰਮੀ ਬਹੁਤ ਇਹ ਪਸੀਨੇ ਨਾਲ ਈ, ਵਸ ਭਰ ਜਾਂਦਾ ਹੈ ਸ
ਹਾਂਜੀ, ਇਹ ਗਰਮੀ ਨੇੇ ਚ ਤ ਬਹੀ ਪੁੱਟੀ ਦੀ ਇਹਨ
ਹ ਪੂਲ ਫੁੱਲ ਨੂੰ ਛੁੱਟੀਆਂ ਹੋ ਜਾਨ ਵਧ ਜਾਨ ਤੇ ਪਤਾ ਕੋਈ ਨੀ।
ਜਾਨੈ ਫੇਰ, ਪਰਸੋਂ ਜਾਨੈ ਬੇਟੇ ਨੇ ਸਕੂਲ? ਹਾਂ ਮੇਰੇ ਆਲੇ ਵੀ ਪਰਸੋਂ ਜਾਨੈ।
ਹਮ ਤਦਾ ਲੰਡ ਹਨ ਨਾ
ਹਾਂ, ਤਿਆਰੀ ਹੁਨ ਤੋਂ ਕਰਨੀ ਸ਼ੁਰੂ ਕਰਦੀ ਪਇਨਾ, ਹਰ ਚੀਜ਼ ਜੀ ਕੱਢ ਕੱਢ ਰੱਖਦੀ ਹੋਈ, ਸਵੇਰੇ ਯੂਨੀਫਾਰਮ ਪ੍ਰੈਸ ਕੀਤੀ ਸੀ ਫੇਰ ਕਿਉਂਕਿ, ਐਨ ਟਾਈਮ ਤੇ, ਜਦੋਂ ਟਾਈਮ ਹੁੰਦਾ ਨਾ ਫੇਰ ਲੱਭਦਾ ਨੀ ਆ ਕੁਛ ਵੀ, ਹਾਂ। ਉਹ ਫੇਰ, ਫਟਾਫਟ ਹੁਣ ਉਹ ਚੀਜ਼ ਦੇਖੀਏ ਕੱਢੀ ਤੇ, ਸ਼ੂਜ ਵਗੈਰਾ ਰਹਿ ਗਏ ਆ ਸਕੂਲ ਦੇ।
ਹਾਂਜੀ।
ਜਾਵਾਂਗੀ ਉੱਪਰ, ਸਵੇਰੇ ਕੱਢਣ,।
ਹਾਂਜੀ।
ਹੋਰ। ਹੋਰ।
ਹੋਰ ਵਧੀਆ- ਵਧੀਆ, ਤੁਸੀਂ ਸੁਣਾਓ, ਮੈਂ ਕਿਹਾ ਨਹੀਂ ਗਰਮੀ- ਗਰਮੀ ਬਹੁਤ ਨਾਲੇ ਮਨ ਨ ਕਰ ਕਿਤੇ ਜਾ ਸਕੂਲ ਖੁੱਲਣ ਵਾਲੇ
ਹਾਂ ਗਰਮੀ ਐ ਐਸੀਂ ਪੈਂਦੀ ਏ ਨਾ, ਨਿਕਲਣ ਤੇ ਮਨ ਨੀ। ਕਰਦਾ ਬਾਬਾ ਸਿੰਘੀ ਨਾ ਬੈਠੇ ਰਹੋ ਇੱਥੇ ਹੀ ਘਰ ਜਿਵੇਂ ਮਰਜ਼ੀ ਬੰਦਾ ਬੈਠੇ ਰਹਿੰਦਾ, ਬਾਹਰ ਜਾਓ ਨਾ ਫੇਰ ਉਸ ਤੋਂ ਕੋਲ ਜ਼ਿਆਦਾ ਗਰਮੀ ਲੱਗਦੀ। ਕੁਧਏ
ਮਾਰਕਟ ਬਾਜ਼ਾਰ ਐ। ਤੇ ਉੱਥੇ ਬਹੁਤ ਗਰਮੀ ਸੀ, ਨਹੀਂ ਰਸਤੇ ਚ ਕੁੱਛ ਹੁੰਦਾ ਵੈਸੇ ਮੈਂ ਫਟਾਫਟ ਪਾਨੀ ਮਿਲ ਮੈਨਤਾ ਪਾਣੀ ਮਿਲ ਜਾਏ ਬਸ।
ਬ ਥੋੜਾ। ਅਸੀ ਕੜਾਈ ਵੀ ਨਹੀਂ ਚੁੱਕਣੀ।
ਹੈਲੋ, ਹਾਂਜੀ-ਹਾਂਜੀ, ਤੁਸੀਂ ਨੀ ਕਿਹਾ ਤੁਸੀਂ ਜਾਣਾ ਸੀ ਨਾ ਜਾਣਾ ਹਾਂਜੀ। ਹੈਲੋ, ਹਾਂਜੀ।
ਆਵਾਜ਼ ਤੁਹਾਡੀ ਬੜੀ ਘੱਟ ਹੋ ਗਈ ਜੇ।
ਹੈਲੋ, ਹਾਂਜੀ, ਮੇਰੀ ਤੇ ਆਵਾਜ਼ ਆਉਂਦੀ ਪਈਏ।
ਤੁਹਾਡੀ ਆਵਾਜ਼ ਇੰਨੀ ਘੱਟ ਹੋ ਗਈ ਜੇਨਾ। ਆਵਾਜ਼ ਸੁਣਾਈ ਵੀ ਨਹੀ ਦਿੰਦੀ ਪਈ। ਹਾਂਜੀ, ਬਾਹਰ ਆਓ।
ਹੈਲੋ।
ਹੈਲੋ।
ਹਾਂਜੀ।
ਹੈਲੋ ਹਾਂਜੀ, ਹੁਣ ਆਈ।
ਹਾਂ, ਮੈਂ ਕਿਹਾ ਤੁਸੀਂ ਥੋੜਾ ਬਾਹਰ
ਹਾਂਜੀ, ਮੈਂ ਬਾਹਰ ਈ ਆਂ।
ਹਾਂਜੀ ਹਾਂਜੀ ਹੋਰ ਸੁਣਾਓ
ਬਸ ਸਾਡੇ ਘਰ ਦੇ ਬਾਹਰੋਂ ਫੰਕਸ਼ਨ ਏ, ਹਾਂਜੀ
ਤੁਸੀਂ ਪੈਲਿਸ ਨੇ ਜਾਣਾ ਘੁੰਮਣ।
ਬਸ ਹੁਣ ਸਕੂਲ ਖੁਲ ਗਏ, ਹੁਣ ਮੇਰਾ ਵੀ ਮੁਸ਼ਕਿਲ ਹੋ ਗਿਆ ਜਾਣਾ।
ਹਾਂਜੀ।
ਦੇਖਾਵਾਂਗੀ ਹੁਣ ਸਰਦੀਆਂ ਵਿੱਚ ਹੀ ਲਗਾਵਾਂਗੀ ਚੱਕਰ।
ਹੁਣ ਨਾਲੇ ਪਾਣੀ ਲਾ ਕੇ ਫਾਇਦਾ ਨਹੀਂ ਹੁਣ ਬਾਰਿਸ਼
ਹਾਂ, ਨਾਲੇ ਬਾਰਿਸ਼ਾਂ-ਬੁਰਸ਼ਾਂ ਸ਼ੁਰੂ ਹੋ ਜਾਣੀ ਨਾ ਤੇ ਫਿਰ ਉਦਾਂ ਵੀ ਉਥੇ ਜਾਣਾ ਮੁਸ ਹੈਲੋ, ਰਿਸਕੀ ਲੈਣ ਵਾਲਾ ਕੰਮ ਹੋ ਜਾਣਾ ਉਧਰ
ਦੇਖਾਂਗੇ। ਬਸ ਮਾਰਚ, ਅਪ੍ਰੈਲ, ਮਈ, ਜੂਨ ਤੱਕ। ਜਾਣਾ ਚਾਹੀਦਾ, ਉਸਤੋਂ ਬਾਅਦ
ਏਥੇ ਐਸ ਟਾਈਮ। ਤੇ ਜਾਣਾ ਪਹਾੜੀ ਇਲਾਕਾ ਤੇ ਰਿਸਕੀ ਹੈ ਬੜਾ। ਔਰ ਸਰਦੀਆਂ ਚ ਮੈਂ ਕਹਿੰਦੀ ਵੀ ਸਿ ਦੇਖਦੇ ਜਾਵਾਂਗੇ ਉਥੇ ਮੰਮੀ ਵੀ ਇਸ ਵਾਰ ਕਹਿੰਦੇ ਪਏ ਸੀ ਕੀ ਆਈ ਨੀ ਤੂੰ। ਪੇਕੇ ਨੀ ਆਏ, ਹਾਂਜੀ।
ਛੇ
ਗਏ ਨੀ ਬਸ ਉਧਰ ਦਰਬਾਰ ਸਾਹਿਬ ਦੀ ਸਲਾਹ ਬਣ ਕੇ ਤੇ ਫਿਰ ਉਧਰ ਕੈਂਸਲ ਹੋ ਗਿਆ। ਉਧਰ ਵੀ ਜਾਨਾ ਸਾਲ-ਡੇਢ ਸਾਲ ਹੋ ਗਿਆ ਜਗਾਧਰੀ ਵੀ ਗਿਆ।
ਹਾਂਜੀ-ਹਾਂਜੀ।
ਹੂੰ।
ਜਦੋਂ ਛੁਟਿਆ ਆਣਗੀਆਂ ਵਿਚ ਕੋਈ ਉਹਦੋ ਆਣਾ ਰੱਖੜੀ ਦੇ ਦਿਨ।
ਕਹਿੰਦੀ ਕੋਈ ਹੋਏਗੀ ਸੰਭਾਵਨਾ ਫਿਰ ਜਾਵਾਂਗੇ।
ਕਿਹਦਾ ਫੰਕਸ਼ਨ ਤੁਹਾਡੇ ਘਰਬਾਰ?
ਹੈ ਸਾਡੇ ਰਿਲੇਟੇ ਵੀ ਹੈਗੇ ਨਾਲ, ਇਨਵਰਸਿਟੀ ਸੀ ਉਹਨਾਂ ਦੀ ਅੱਜ। ਸੋ ਸਾਰੇ ਉਹੀ ਦੇਖਦੇ ਪਏ ਸੀ ਛੱਤ ਤੇ ਖੜੇ ਹੋ ਕੇ ਤੇ ਤਿਆਰ ਸ਼ਾਰ ਹੋ ਕੇ ਗਏਦੇ ਆ ਲੇਟ ਹੋ ਗਏ ਕਾਫੀ ਲੇਟ ਹੋ ਗਏ। ਨੋ ਵਜ ਗਏ ਤੇ ਹਾਂਜੀ।
ਰਾਤ ਦਾ ਫੰਕਸ਼ਨ ਹੇ।
ਹਾਂਜੀ-ਹਾਂਜੀ ਰਾਤ ਦਾ ਹੀ ਹੈ ਬਸ ਸਵੇਰੇ ਤੇ ਇਹਨਾਂ ਨੇ ਸਾਰਾ ਦਿਨ ਤਿਆਰੀਆਂ ਚ ਹੀ ਲੱਗ ਗਿਆ। ਸਮਾਨ ਲਿਆ ਇਧਰ ਕਰ ਉਧਰ ਕਰ ਤੇ ਤੇ ਹੁਣ ਗਏ ਨੇ ਸਾਰੇ ਤਿਆਰ ਹੋ ਕੇ
ਅੱਛਾ ਅੱਛਾ
ਹਾ ਜਿਨਾ ਨੇ ਜਿਨਾ ਲਈ ਹਾਂਜੀ
ਹੋਰ ਵੀ ਗੈਸਟ ਆਏ ਹੋਏ
ਹਾਂ ਕਾਫੀ ਆਏ ਦੇ ਆ
ਅੱਛਾ
ਹਾਂ ਜਿੱਥੋਂ ਜਿੱਥੋਂ ਉਨਾਂ ਨੇ ਇੰਟੈਂਸ਼ਨ ਤਾਂ ਉਹਨਾਂ ਨੂੰ ਪਿਆਰ ਸਾਰਿਆਂ ਨੇ
ਹਾਂ
ਕੁਛ ਆਪਣੇ ਕੋਲੋ ਵੀ ਗਏ ਆ
ਅੱਛਾ ਅੱਛਾ
ਕੁਝ ਆਪਣੇ ਕੋਲੋ ਵੀ ਗਏ ਦੋ-ਚਾਰ ਤਾ ਹੋਣਗੀਆਂ, ਬੰਦ ਨਹੀਂ ਹੋਣੀਆ।
ਹਾਂਜੀ-ਹਾਂਜੀ।
ਬਾਹਰੋਂ ਆਏ ਦੇ ਹੁੰਦੇ।
ਅੱਛਾ।
ਜਿਨਾਂ ਦੇ ਲਈ ਰੱਖਿਆ ਹੋਇਆ ਸੀ ਉਹ ਸਭ ਤੋਂ ਵੀ ਲੇਟ ਆਏ ਸੀ।
ਅੱਛਾ।
ਸਭ ਤੋਂ ਲੇਟ ਗਏ ਦੇ ਸੀ।
ਅੱਛਾ-ਅੱਛਾ। ਐਨਰਸਰੀ ਵੀ ਮਨਾ ਲਈ।
ਹਾਂ ਸਰਦਾਰਾਂ ਦੇ ਫੰਕਸ਼ਨ ਹੁੰਦੇ ਹੀ ਲੇਟ ਨੇ।
ਹੋਰ-ਹੋਰ ਸੁਧਾਰਣਾ ਚਾਹੀਦਾ ਹੈ।
ਉਹ ਕਦੀ ਟਾਈਮ ਸਿਰ ਜਾਂਦੇ ਹੀ ਨਹੀਂ ਐ, ਕਦੀ ਪਹੁੰਚਦੇ ਹੀ ਨਹੀਂ ਐ, ਜਿੱਥੇ ਕੋਈ ਫੰਕਸ਼ਨ ਹੋਏ। ਕਦੇ ਟਾਈਮ ਸਿਰ ਨਹੀ ਪਹੁੰਚਣਗੇ ਬਸ ਉਹਨਾਂ ਨੂੰ ਆਪਣਾ ਹੀ ਪਿਆਰ ਤੇ ਹਾਂ ਅਸੀਂ ਸਾਰੇ ਕੰਮ ਕਰਕੇ ਜਾਈਏ ਇਹ ਵੀ ਕਰਜੀ ਏ ਉਹ ਵੀ ਕਰਜੀ ਏ, ਹਮ ਉਹਨਾਂ ਦੀ ਸਾਰੀਆਂ ਤਿੰਨੋ ਬੇਟੀਆਂ ਆਈਆਂ ਹੋਈਆਂ ਸੀ। ਸਾਰੇ ਹੀ ਹੁਣ ਤਿਆਰ
ਅੱਛਾ ਮਤਲਬ ਤਿਆਰ ਹੋਣ 'ਚ, ਅੱਛਾ ਤਿਆਰ ਹੋਣ 'ਚ ਟਾਈਮ ਲੱਗ ਜਾਂਦਾ ਨਾ।
ਹਾਂ, ਚਾਰ ਵਜੇ ਵੀ ਗਈਆਂ ਹੀ ਅਹੀ ਪਾਰਲਰ ਤੇ ਹੁਣ ਆਈਆ ਅੱਧਾ ਘੰਟਾ ਹੋਇਆ ਇਹਨਾਂ ਨੂੰ ਆਇਆ ਸਾਢੇ ਅੱਠ, ਹਾਂ ਨਾਲੇ ਫਿਰ ਬੱਚੇ ਵੀ ਹੈ ਨਾ, ਬੱਚੇ ਵੀ ਹੈ। ਪਹਿਲੇ ਬੱਚਿਆਂ ਨੂੰ ਤਿਆਰ ਕਰਨਾ, ਫਿਰ ਆਪਣੇ ਆਪ ਨੂੰ ਤਿਆਰ
ਧੀਆਂ ਨਾਲ ਔਖਾ, ਬੱਚਿਆਂ ਨਾਲ ਔਖਾ ਹੁੰਦਾ ਨਾ
ਜਾਂ ਜਿਹਨਾਂ ਦੇ, ਹਾਂ, ਜਿੰਨਾਂ ਦੇ ਵੱਡੇ ਬੱਚੇ ਬੱਚੇ ਉਹ ਤਾਂ ਚਲੋ ਆਪੇ ਵੀ ਤਿਆਰ ਹੋ ਜਾਂਦੇ ਆ, ਤੇ ਫਿਰ ਛੋਟੇ ਬੱਚਿਆਂ ਵਾਲੇ ਨ ਹੋ ਜਾਂਦਾ ਨਾ ਬੜਾ
ਹਾਂਜੀ ਹਾਂਜੀ
ਹਮ, ਗਏ ਆ ਨਾਨੀ ਬੋਲ ਕੇ ਵੀ ਗਏ ਆ ਨਾਨੀ, ਘਰ ਦੇ ਲੇਟ ਹੋ ਗਏ ਆ। ਹਮ
ਹਾਂਜੀ ਹੋਰ ਸੁਣਾਓ, ਠੀਕ ਠਾਕ ਵਧੀਆ
ਹਾਂਜੀ ਸਭ ਵਧੀਆ ਨਹੀਂ ਨਹੀਂ ਅਸੀਂ ਨਹੀਂ ਗਏ
ਅੱਛਾ
ਹਮ, ਖਾ ਲਈ ਬੱਚਿਆਂ ਨੇ ਰੋਟੀ
ਗਏ ਹੁਣ ਆਪਣੇ ਕੰਮ ਤੇ
ਅੱਛਾ, ਖੇਲਣ
ਨਹੀਂ ਖੇਲਣ ਨਹੀਂ ਉਹਦੇ ਨਾਲ ਵਾਲਿਆਂ ਦੇ ਗਏ ਹੋਏ ਨਾ ਘਰ ਟੀ ਵੀ ਟੂਵੀ ਦੇਖਣ
ਆਹੋ
ਹਾਂ
ਚਲੋ ਵਧੀਆ, ਹੋਰ ਕੀ ਕਰਨਾ, ਹਾਂ ਇਕ ਦਮ ਬੈਠੇ ਰਹੋ ਬੈਠੇ ਰਹੋ ਸਾਰਾ ਦਿਨ ਵਿਹ
ਇਹਨਾਂ ਦਾ ਆਪਣੇ ਮਨ ਕਮਰੇ 'ਚ ਮਨ ਨੀ ਕਰਦਾ। ਬਸ ਇੱਕ ਸੋਣ ਆਦੇ ਆ ਤੇ, ਜਦੋਂ ਭੁੱਖ ਵਗੈਰਾ ਲੱਗਦੀ ਰੋਟੀ ਰੋਟੀ ਖਾਣੀ ਹੈ ਬਸ ਉਹ ਆਦੇ ਐ
ਮੇਰਾ ਵੀ ਛੋਟੁ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਲਗਾਈ ਹੋਈ ਐ। ਉੱਪਰ ਜਾਂਦਾ ਜਾਂਦੀ ਕੋਲ ਫਿਰ ਥੱਲੇ ਆ ਜਾਂਦਾ ਫਿਰ ਥੋੜ੍ਹੀ ਦੇਰ ਬੈਠਦਾ ਫੇਰ ਥੱਲੇ ਆ ਜਾਂਦਾ।
ਹਾਂਜੀ, ਪਹਿਲੇ ਸ਼ਾਮੀ ਪਾਰਕ 'ਚ ਉੱਥੋਂ ਗਏ ਸੀ। ਛੇ ਸੱਤ ਵਜੇ ਪਾਰਕ ਤੇ ਗਏ ਸੀ, ਉੱਥੋਂ ਆਏ ਅੱਠ ਸਵਾ ਅੱਠ ਤੇ ਉੱਥੋਂ ਆਏ ਆ ਫੇਰ ਆਦੇ ਹੀ ਇਹਨਾਂ ਨੂੰ ਭੁੱਖ ਭੁੱਖ ਲੱਗ ਜਾਂਦੀ ਹੈ ਮੈਂ ਤਾਂ ਹੀ ਟਾਈਮ ਸਿਰ ਇਹਨਾਂ ਦੀ ਰੋਟੀ ਬਣਾ ਕੇ ਰੱਖਦੀ ਹਾਂ।
ਮੇਰੇ ਛੋ ਹਾਂ ਛੋਟੇ ਬੇਟੇ ਨੂੰ ਨਾ ਭੁੱਖ ਬਰਦਾਸ਼ਤ ਨਹੀਂ ਹੈਗੀ ਬਿਲਕੁਲ ਹਮ- ਉਹਨਾਂ ਨੂੰ ਬਸ ਉਹਨੂੰ ਦੋ, ਜੋ ਮਰਜ਼ੀ ਦੇ ਦੋ ਬਸ ਦੇ ਦੋ ਹੁਣੇ
ਪਰ ਮਿਲਦਾ ਨਹੀਂ ਕੁੱਛ ਖਾਣ ਨੂੰ
ਹਾਂਜੀ
ਮਿਲ ਜਾਣਾ ਚਾਹੀਦਾ ਕੁਛ
ਹਾਂ ਬਸ ਮੈਨੂੰ ਜੇੇ ਜੇ ਇਹਨੇ ਮੰਗਿਆ ਨਾ ਇਹਨੂੰ ਉਸੇ
ਹੂੰ, ਵਧੀਆ ਐ ਬੱਚੇ ਆਪ ਮੰਗ ਕੇ ਖਾਏ, ਪੁੱਛਣਾ ਤੇ ਨੀ ਹੂੰ ਬਾਰ-ਬਾਰ ਪੁੱਛਣਾ ਤੇ ਨੀ ਨਾ ਪੈਂਦਾ,
ਹਾਂ-ਹਾਂ ਵੱਡੇ ਥੋੜਾ ਕਰ ਲੈਂਤਾ ਬਰਦਾਸ਼ ਸ਼ੇਰ ਘਮਾ ਇੱਕ ਪੰਜ ਮਿੰਟ ਨੂੰ ਬਰਦਾਸਤ,
ਹੂੰ, ਚਲੋ ਠੀਕ ਆ ਫਿਰ ਹਾਂਜੀ, ਤੁਹਾਨੂੰ ਉਹ ਭੁੱਖ ਲੱਗੀ ਮੈਂ ਉਹਨੂੰ ਵੀ ਰੋਟੀ ਖਵਾ ਲਾ ਜਾਣਾ।
ਹਾਂਜੀ ਕੋਈ ਗੱਲ ਨੀ ਹਾਂ-ਹਾਂ ਕੋਈ ਗੱਲ ਨੀ ਫ੍ਰੀ ਹੋ ਕੇ ਫੇਰ ਕਰਨਾ,
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ,
ਸਤਿ ਸ਼੍ਰੀ ਅਕਾਲ